ਹਾਂਜੀ ਮੈਮ ਸ਼ਸ਼ੀ ਕਾਲ ਜੀ, ਹਾਂਜੀ-ਹਾਂਜੀ ਮੈਮ। ਵਧੀਆ ਜੀ ਵਧੀਆ ਤੁਸੀਂ ਸੁਣਾਓ, ਵਧੀਆ ਜੀ ਵਧੀਆ ਤੁਸੀਂ ਦੱਸੋ? ਹੋਰ ਕੀ ਕਰਦੇ ਸੀ ਮੈਮ?
ਕਰ ਰਹੇ ਸੀ।
ਬਸ ਮੈਮ ਕੁਛ ਨੀ ਵਿਹਲੇ ਹੋਏ ਸੀ ਹੁਣੇ ਬਸ ਸਵੇਰ ਦਾ ਨਾਸ਼ਤਾ ਪਾਣੀ, ਠੀਕ ਏ ਜੀ ਠੀ- ਅਸੀਂ ਵੀ ਬਸ ਹੁਣੇ ਵਿਹਲੇ ਹੋਏ ਸੀਗੇ ਖਾਣਾ।
ਕੰਮ
ਹਾਂਜੀ-ਹਾਂਜੀ ਮੈਮ, ਬਸ ਹੁਣੇ ਵਿਹਲੇ ਹੋਏ ਸੀ। ਹਾਂਜੀ-ਹਾਂਜੀ। ਹੋਰ ਸੁਣਾਓ ਤੁਸੀ?
ਹਾਂਜੀ-ਹਾਂਜੀ। ਜੀ ਵਧੀਆ-ਵਧੀਆ, ਚਲੋ ਅੱਜ ਆਪਾਂ ਦੇਖੋ ਸਿਲਾਈ-ਕਢਾਈ ਦੇ ਟੋਪਿਕ ਦੇ ਉ- ਤੇ ਗੱਲ ਕਰਦੇ ਹਾਂ।
ਹਾਂਜੀ- ਹਾਂਜੀ। ਠੀਕ ਏ ਜੀ।
ਹਾਂਜੀ, ਜਿਵੇਂ ਤੁਹਾਨੂੰ ਪਤਾ ਹੀ ਆ ਦੇਖੋ ਅੱਜ-ਕੱਲ੍ਹ ਸਿਲਾਈ ਦਾ ਕਿੰਨਾ ਟਰੈਡ ਚੱਲ ਰਿਹਾ। ਕਿੰਨੀ ਮਹਿੰਗਾਈ ਹੋਗੀ ਸੂਟਾਂ ਦੀ ਸਿਲਾਈ ਦੇਖੋ। ਹੁਣ ਦੇਖੋ ਜਿਨਾਂ ਨੂੰ ਤਾਂ ਖੁਦ ਆਪਣੇ ਸੂਟ ਸਟਿੱ- ਚ ਕਰਨੇ ਆਦੇ ਨੇ। ਉਹਨਾਂ ਲਈ ਤਾਂ
ਹਾਂਜੀ, ਸਭ ਤੋਂ ਵੱਡਾ ਹੁਨਰ ਏ ਜੀ ਇਹ ਹਨਾ ਚਲੋ ਹੱਥ ਦੇ ਵਿੱਚ ਕਲਾ ਆ ਜਾਂਦੀ ਆ ਨਾਲੇ ਇੱਕ।
ਅੱਜ ਦੇ ਟੈਮ ਚ ਤਾਂ ਦੇਖੋ ਹੁਣ ਸੂਟ ਕਿਉ ਤੁਹਾਨੂੰ ਪਤਾ ਜੋ ਟਰੈਂਡ ਚ ਚੱਲ ਜਾਂਦਾ ਜਾਵੇ ਲੇਡੀਜ਼ ਨੂੰ ਉਹੀ ਹੁੰਦਾ ਜਿਆਦਾ।
ਹਾਂਜੀ ਹਾਂਜੀ। ਹੁਣ ਦੇਖੋ, ਸੂਟਾਂ ਨਾਲ ਲੋਕ ਕਿੰਨਾ ਪੈਸਾ ਕਮਾ ਰਹੇ ਨੇ। ਖੁਦ ਘਰ ਬੈਠੇ ਕੰਮ ਕਰ ਸਕਦੇ ਨੇ। ਕਿਤੇ ਬਾਹਰ ਜਾਣਾ।
ਤਾਂ ਇੰਨਾ ਟਰੈਂਡ ਚੱਲ ਪਿਆ ਕਿ ਦੇਖੋ ਬਾਹਰਲੀ ਕੰਟਰੀ ਵੀ ਕਈ ਅੱਛੇ- ਅੱਛੇ ਬਟੀਕ ਨੇ ਲਗਾ ਲਓ ਜਾਂ ਲੇਡੀਜ਼ ਜੋ ਵਧੀਆ ਸੀਮਦੀਆਂ ਨੇ ਜਿਹਨਾਂ ਨੂੰ ਪਤਾ ਹੁੰ- ਦਾ। ਉਹਨਾਂ ਕੋਲੋਂ ਸੂਟ ਦੇਖੋ ਬਾਹਰੋਂ ਆਦੇ ਨੇ ਵੀ ਉਹਨਾਂ ਨੇ ਬਾਹਰ ਭੇਜਣੇ ਹੁੰਦੇ ਨੇ।
ਬਿਲਕੁਲ ਬਿਲਕੁਲ ਤੇ ਲੇਡੀਜ਼ ਦਾ ਤਾਂ ਦੇਖੋ ਹੁਣ ਰਹਿ ਹੀ ਸੂਟਾਂ ਦਾ ਗਿਆ ਹਨਾ ਮਤਲਬ
ਸੂਟਾਂ ਦਾ ਹੀ ਰਹਿ ਗਿਆ ਦੇਖੋ, ਅੱਜ-ਕੱਲ੍ਹ ਦੇਖੋ ਹਰ ਇੱਕ ਲੇਡੀ ਕੋਈ ਵੀ ਸੂਟ ਚੱਲਿਆ ਹੋਵੇ ਹਰ ਇੱਕ ਲੇਡੀ ਨੇ ਹੀ ਪਾਇਆ ਹੁੰਦਾ ਚਾਹੇ ਆਪਣੇ ਕੋਲ ਖਰੀਦਣ ਦੇ ਪੈਸੇ ਵੀ ਨਾ ਹੋਣ ਪਰ ਫਿਰ ਵੀ ਆਪਾਂ ਖ਼ਰੀਦ ਲੈਂਦੇ ਹਾਂ ਉਸਨੂੰ ਤੇ ਫਿਰ ਦੇਖੋ ਵੀ ਖਰੀਦਦੇ ਰਹਿੰਦੇ ਹਾਂ ਕੋਈ ਵੀ ਟਰੈਂਡ ਆ ਗਿਆ। ਤੁਹਾਨੂੰ ਪਤਾ ਸੂਟਾਂ 'ਚ ਦਸ ਦਿਨਾਂ ਬਾਅਦ ਕੋਈ ਨਾ ਟਰੈਂਡ ਆ ਜਾਂਦਾ।
ਹਾਂਜੀ, ਇਹ ਤਾਂ ਗੱਲ ਸਹੀ ਏ। ਰੋਜ਼ ਨਵੇਂ-ਨਵੇਂ ਡਿਜ਼ਾਇਨ ਆਦੇ ਰਹਿੰਦੇ ਨੇ ਉਹ।
ਹਾਂਜੀ-ਹਾਂਜੀ। ਦੇਖੋ, ਚੇਂਜ ਹੁੰਦੇ ਰਹਿੰਦੇ ਨੇ। ਤਾਂ ਇਸ ਤਰ੍ਹਾਂ ਹੀ ਲਗਾ ਲੋ ਵੀ ਤੁਸੀ ਦੇਖਲਓ ਸੂਟ ਹੋਣ ਲਗਾ ਲੋ ਵੀ ਕਈ ਤਾਂ ਲਗਾ ਲਓ ਜਿਹਨਾਂ ਨੂੰ ਸਿੰਪਲ ਸੀਮਣ ਆਂਦੇ ਨੇ ਬਸ ਤੇ ਕਈ ਅੱਜ-ਕੱਲ ਦੇ ਇਹੋ ਜਿਹੇ ਪ੍ਰੋਫੈਸ਼ਨਲ ਹੋ ਗਏ ਐਵੇਂ ਦੇ ਡਿਜ਼ਾਇਨਿੰਗ ਸਿਖਾਏ ਜਾਂਦੇ ਨੇ ਕੋਲਜਾਂ 'ਚ' ਵੀ ਤਾਂ ਅੱਜ-ਕੱਲ੍ਹ ਦੇਖੋ ਕੋਰਸ ਚਲਾ ਤਾ ਇਹੇ
ਹਾਂਜੀ-ਹਾਂਜੀ ਹੁਣ ਤਾਂ ਓਦਾਂ ਵੀ ਦੇਖੋ ਪਿੰਡਾਂ ਵਗੈਰਾ 'ਚ' ਵੀ ਹਨਾ ਫਿਰ
ਹਾਂਜੀ-ਹਾਂਜੀ ਚਲੋ ਜੇ ਉਹ ਆਈ ਟੀ ਆਈ ਹੋ ਗਈ ਲਗਾ ਲੋ। ਜਿਵੇਂ, ਇਹੋ ਜਿਹੇ ਅਦਾਰੇ ਹੋ ਗਏ ਜਿੱਥੇ ਆਪਾਂ ਨੂੰ ਫ੍ਰੀ 'ਚ' ਕੋਚਿੰਗ ਵੀ ਮਿਲਦੀ ਕਈ ਜਗ੍ਹਾ ਦੇਖੋ। ਬਸ ਇਹੀ ਆ ਵੀ ਜੇ ਆਪਾਂ ਨੂੰ ਸਟਾਟਟਿੰਗ 'ਚ' ਇੱਕ ਵਾਰ ਟ੍ਰੇਨਿੰਗ ਮਿਲ ਜੇ ਚਲੋ ਫਰੀ ਦੀ ਲਗਾ ਲੋ ਜਿਵੇਂ ਮਿਲਦੀ ਹੈ ਉਹ ਕਿਤੇ ਵੀ ਆਪਾਂ ਦਿਮਾਗ ਲਾ ਕੇ ਸਿੱਖੀਏ ਤਾਂ ਆਪਾਂ ਉੱਥੇ ਸਿੱਖ ਜਾਣੇ ਆ।
ਬਿਲਕੁਲ-ਬਿਲਕੁਲ ਦੇਖੋ ਨਾਲੇ ਬੰਦੇ ਨੂੰ ਕਿਤੇ ਹੋਰ ਕੰਮ ਕਰਨ ਦੀ ਲੋੜ ਨੀ ਘਰ ਬੈਠੇ ਬੈਠੇ ਆਪਣਾ ਪੈਸੇ ਕਮਾ ਸਕਦਾ ਹੱਥ ਦੀ ਕਲਾ
ਕਰ ਸਕਦੇ ਹਾਂ ਦੇਖੋ ਕਮਾ ਸਕਦੇ ਹਾਂ ਆਪਣਾ ਵਧੀਆ ਸੂਟ ਹੋ ਤੇ ਤੁਸੀਂ ਦੇਖੋ ਵੀ ਫੇਰ ਤਾਂ ਬਟੀਕ ਜਿਵੇਂ ਹੁਣ ਕਈ ਪਿੰਡਾਂ 'ਚ' ਤਾਂ ਲਗਾ ਲਓ ਇੱਕ-ਦੋ ਬਟੀਕ ਹੀ ਹੁੰਦਾ।
ਬਿਲਕੁਲ-ਬਿਲਕੁਲ ਇਹ ਤਾਂ ਗੱਲ ਸਹੀ ਹੈ ਜੀ।
ਗੱਲ ਇਹ ਵੀ ਆ ਵੀ ਅਗਲੇ ਨੂੰ ਕਿਹਦੀ ਸਿਲਾਈ ਪਸੰਦ ਆਉਂਦੀ ਆ ਨਹੀਂ ਦੇਖੋ ਕਈ ਟੇਲਰ ਹੁੰਦੇ ਨੇ ਜਿਵੇਂ, ਸਾਡੇ ਪਿੰਡ ਇੱਕ-ਦੋ ਟੇਲਰ ਆ ਉਹਨਾਂ ਨੂੰ ਵਧੀਆ ਨਹੀਂ ਸਿਮਣੇ ਆਂਦੇ ਹੈਗੇ
ਬਿਲਕੁਲ, ਜੀ ਇਹ ਤਾਂ ਹੈ।
ਗੱਲ ਸੀਮਣ ਤੇ ਵੀ ਹੁੰਦੀ ਆ ਕਿਉਂਕਿ ਦੇਖੋ ਹੁਣ ਕਈ ਐਵੇਂ ਹੁੰਦੇ ਨੇ ਅਗਲੇ ਇਹ ਸੋਚਦੇ ਨੇ ਵੀ ਅਗਲੇ ਨੇ ਆਪਾਂ ਨੂੰ ਪੈਸੇ ਦੇਣੇ ਨੇ। ਪਰ ਕਈ ਐਵੇਂ ਨਹੀਂ ਸੋਚਦੇ ਬਸ ਉਹ ਫਾਹਾ ਜਾ ਵੱਢ ਦਿੰਦੇ ਨੇ।
ਕਈਆਂ ਨੂੰ ਮਤਲਬ ਐਂ ਹੁੰਦਾ ਸਿਰਫ ਮਤਲਬ ਕੰਮ ਸਾਰਨ ਵਾਸਤੇ ਕਰੀ ਜਾਂਦੇ ਨੇ ਕਈ ਪ੍ਰੋਫੈਸ਼ਨਲ ਹੁੰਦੇ ਨੇ ਜਿਨਾਂ ਨੇ ਵਧੀਆ ਸਿੱਖ ਸਿੱਖਿਆ ਹੁੰਦਾ ਹਨਾ।
ਹਾਂਜੀ- ਹਾਂਜੀ, ਹੁਣ ਦੇਖੋ ਇੱਕ ਮੈਡਮ ਆ ਸਕੂਲ ਦੀ ਉਹ ਤੁਸੀਂ ਜਾਣਦੇ ਆ ਉਹਨੂੰ ਵੀ ਚਲੋ ਪੜੇ ਹੋਏ ਸੀਗੇ ਉਹ ਉਹਨਾਂ ਨੇ ਹੁਣ ਆਪਣਾ ਹੀ ਦੇਖ ਲਓ ਸਰਕਾਰੀ ਜੋਬ ਕਰਦੇ ਨੇ ਤੇ ਤਾਂ ਵੀ ਸਟੀਚਿੰਗ ਦਾ ਕੰਮ ਕਰਦੇ ਨੇ ਸੂਟ ਸੇਮ ਕੇ ਬਾਹਰ ਭੇਜਦੇ ਨੇ।
ਬਿਲਕੁਲ, ਇਹ ਤਾਂ ਦੇਖੋ ਪਾਰਟ ਟਾਈਮ ਵੀ ਹੋ ਸਕਦਾ ਹਨਾ ਬੰਦਾ ਚਲੋ ਇਹ ਦਿਨ 'ਚ' ਕਰ ਰਿਹਾ। ਤਾਂ ਮਤਲਬ ਆਪਣਾ ਨਾਲ-ਨਾਲ ਦੇਖੋ ਹਨਾ ਸ਼ਾਮੀ ਘਰ ਆ ਕੇ ਜੇ ਬੰਦਾ ਰਾਤ ਦੋ ਘੰਟੇ ਲਾ ਕੇ ਹਾਂਜੀ ਉ ਓਦਾ
ਤੇ ਜਿੰਨੇ ਵੀ ਹਨਾ ਵੀ ਚਲੋ ਅੱਜ-ਕੱਲ੍ਹ ਤਾਂ ਦੇਖੋ ਵੀ ਸਾਰਿਆਂ ਨੂੰ ਹੁਨਰ ਕੋਈ ਨਾ ਕੋਈ ਹੁੰਦਾ ਹੀ ਆ ਸਾਰਿਆਂ ਨੂੰ ਈ।
ਬਿਲਕੁਲ-ਬਿਲਕੁਲ ਤੇ ਨਾਲੇ ਦੇਖੋ ਹਣਾ ਕਿੰਨੀ ਜ਼ਿਆਦਾ ਕਮਾਈ ਕਰ ਰਹੇ ਨੇ ਲੋਕ ਕਿੰਨਾ-ਕਿੰਨਾ ਪੈਸਾ ਕਮਾ ਰਹੇ ਨੇ ਕੱਪੜੇ ਦੇ ਵਿੱਚ
ਹਾਂਜੀ-ਹਾਂਜੀ ਅੱਜ-ਕੱਲ੍ਹ ਸਿਲਾਈ ਹੀ ਇੰਨੀ ਮਹਿੰਗੀ ਹੋ ਗਈ ਦੇਖਲੋ। ਸਿੰਪਲ ਸੂਟ ਦੀ ਲਗਾ ਲੋ ਪਹਿਲਾਂ ਕੀ ਸੀ ਪੰਜਾਹ ਜਾਂ ਸੌ ਰੁਪਏ
ਬਿਲਕੁਲ-ਬਿਲਕੁਲ-ਬਿਲਕੁਲ। ਹੁਣ ਤਾਂ ਦੇਖੋ ਜੇ ਆਪਾਂ ਪਿੰਡਾਂ 'ਚ' ਵੀ ਕਈਏ
ਇਹ ਨਾ ਅਗਲਾ ਦੋ ਸੌ, ਢਾਈ ਸੌ ਜਾਂ ਤਿੰਨ ਸੌ ਰੁਪਇਆ ਲੈਂਦਾ। ਦੋ ਸੌ ਤਾਂ ਦੇਖੋ ਕੋਈ ਹੀ ਲੈਂਦਾ ਵੈਸੇ ਤਿੰਨ ਸੌ ਹੀ ਕਰ ਰੱਖਿਆ ਜੇ ਆਪਾਂ ਨੇ ਕੋਈ ਪਾਈ ਭਾਈ ਭਿੰਨ ਜਾਂ ਲੈਸ ਲਗਵਾਉਣੀ ਹੋਵੇ ਤਾਂ ਚਾਰ ਸੌ, ਪੰਜ ਸੌ ਐਵੇਂ ਕੀਤਾ ਹੋਇਆ ਦੇਖੋ।
ਹੁਣ ਦੇਖੋ ਸਿੰਪਲ ਸੂਟ ਦਾ ਦੋ ਸੌ ਰੁਪਇਆ ਹਨਾ ਤਾਂ ਮਤਲਬ ਦੋ ਕੁ ਘੰਟੇ ਘੰਟੇ ਦੇ ਵਿੱਚ ਸੂਟ ਤਿਆਰ ਕਰ ਦਿੰਦਾ ਦੇਖੋ ਦਿਨ ਦੇ ਵਿੱਚ ਜੇ ਚਾਰ ਸੂਟ ਵੀ ਕੱਢ ਦਿੰਦਾ
ਸਮਾਨ ਵੀ ਕਿਸੇ ਤੋਂ ਬਣਾਦੇ ਨੇ ਹੁਣ ਕਈ ਐਵੇਂ ਦੇ ਬੁਟੀਕ ਨੇ ਸਲਵਾਰਾਂ ਕਿਸੇ ਨੂੰ ਦੇ ਦਿੰਦੇ ਨੇ ਬਣਾਣ ਲਈ ਤਾਂ ਉਹਨਾਂ ਨੂੰ ਤਾਂ ਸਿਰਫ ਪਤਾ ਨੀ ਉਹ ਤੀਹ ਰੁਪਏ ਦਿੰਦੇ ਨੇ ਸਲਵਾਰ ਬਣਾਣ ਦੇ ਕੋਈ ਚਿਰ ਪਏ ਐਵੇਂ ਦੇਖਲੋ ਫਿਰ ਉਹਨਾਂ ਨੂੰ ਦੇਖੋ
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ, ਅੱਗੇ ਜਿਹੜੇ ਅੱਗੇ ਤੋਂ ਅੱਗੇ ਕੰਮ ਦਿੰਦੇ ਨੇ ਉਹ ਉਹਨਾਂ ਨੂੰ ਹੈਗੇ ਜਿੰਨਾ ਬਣਦਾ ਉਹਨਾਂ ਨੂੰ
ਉਹੀ ਤਾਂ ਹੈਗਾ ਵੈਸੇ ਤਾਂ ਜ਼ਿਆਦਾ ਤਰ ਤਾਂ ਅੱਜ ਕਲ ਚਲੋ ਪਿੰਡਾ 'ਚ ਵੀ ਸਿਲਾਈ ਤਾਂ ਬਹੁਤ ਚੱਲ ਰਿਹਾ ਪਾਰਲਰ ਦਾ ਹੋ ਗਿਆ
ਤੇ ਇੱਕ ਚੀਜ਼ ਹੋਰ ਦੇਖੋ ਹਨਾ ਪਹਿਲਾਂ ਚਲੋ ਸੂਟਾਂ ਦਾ ਗੱਲਾ ਪੰਜਾਬ 'ਚ ਹੁੰਦਾ ਸੀਗਾ ਹੁਣ ਤਾਂ ਦੇਖੋ ਵਿਦੇਸ਼ਾਂ ਤੱਕ ਸੂਟਾਂ ਦਾ ਹਨਾ ਹਰ ਇੱਕ ਮਤਲਬ ਉਹ ਔਰਤ ਨੂੰ ਲੇ ਡੀ ਨੂੰ ਹਰ ਇੱਕ ਨੂੰ ਸੂਟਾਂ ਦਾ ਕਰੇਜ਼ ਹੁੰਦਾ ਬਾਹਰ ਤੱਕ ਦੇਖੋ ਸੂਟ ਥੋਂ ਬਣ ਕੇ ਜਾ
ਹਾਂਜੀ ਹੁਣ ਜੇ ਦੇਖੀਏ ਆਪਾਂ ਦੇਖੋ ਜਿਹੜੇ ਬਾਹਾਰੇ ਗਏ ਹੋਣੇ ਲਗਾ ਲਓ ਉਹ ਵੀ ਸੂਟ ਪਾਦੇ ਨੇ ਤੇ
ਬਿਲਕੁਲ-ਬਿਲਕੁਲ।
ਸਿੰਪਲ ਸੂਟ ਨੀ ਪਾਦੇ ਉਹ ਪੂਰੇ ਕੱਪੜਾ ਸੂਟ ਆਪਣਾ ਵਧੀਆ ਪਾਦੇ ਨੇ ਇਹ ਨੀ ਹੈਗਾ ਕਿ ਆਪਣੇ ਇਥੇ ਏ ਈ ਆ ਲਗਾਲੋ ਸੂਟਾਂ ਦਾ
ਹਾਂਜੀ ਮਤਲਬ ਇਹੀ ਦੇਖੋ ਸੂਟ ਇੱਕ ਏਦਾਂ ਦੀ ਚੀਜ਼ ਆ ਜਿਹਦਾ ਟਰੈਂਡ ਕਦੇ ਨੀ ਖ਼ਤਮ ਹੁੰਦਾ ਹੈਗਾ।
ਹਾਂਜੀ-ਹਾਂਜੀ ਨਾਲੇ ਦੇਖ ਲਓ ਹੁਣ ਤਾਂ ਜਿਹਨਾਂ ਨੂੰ ਵਧੀਆ ਆਪਣੇ ਬਟੀਕ ਨੇ ਉਹ ਤਾਂ ਦੇਖੋ ਲਹਿੰਗੇ ਵੀ ਤਿਆਰ ਕਰਦੇ ਨੇ ਬਰਾਈਡਲ ਲਹਿੰਗੇ ਹੋ ਗਏ ਵੀ ਦੇਖੋ ਸਿਲਾਈ ਦਾ ਇੱਕ ਵਧੀਆ ਹੋ ਆ ਜਿਵੇਂ ਹੁਣ ਜਿਹਨਾਂ ਦੇ ਸ਼ੋਅਰੂਮ ਨੇ ਉਹਨਾਂ ਨੇ ਦੇਖੋ ਉੱਥੇ ਸਟੀਚਿੰਗ ਵਾਲੀਆਂ ਮਿਠਾਈਆਂ ਹੁੰਦੀਆਂ ਨੇ ਲਹਿੰਗੇ ਤਿਆਰ ਕਰਦੀਆਂ ਨੇ ਲਗਾ ਲਓ ਕਿ ਵਧੀਆ ਚਲੋ ਇਹ ਵੀ ਹੁਨਰ ਦੀ ਗੱਲ ਹੋ ਗਈ ਨਾ ਇੱਕ
ਹਾਂਜੀ-ਹਾਂਜੀ ਹੁਣ ਦੇਖੋ ਕੱਪੜੇ ਦਾ ਕੰਮ ਬਹੁਤ ਜ਼ਿਆਦਾ ਚੱਲਦਾ ਹੁਣ ਦੇਖੋ ਹਰ ਇੱਕ ਪਿੰਡਾਂ ਦੇ ਵਿੱਚ ਲਗਾ ਲਓ ਦੇਖੋ ਕਿੰਨੇ ਕੱਪੜਿਆਂ ਦੀਆਂ ਦੁਕਾਨਾਂ ਨੇ ਹਨਾ ਮਤਲਬ ਦੇਖਲੋ ਲੇਡੀਜ਼ ਬੈਠੀਆਂ ਈ ਹੁੰਦੀਆਂ ਨੇ ਸੂਟ ਖਰੀਦਣ ਲਈ ਹਾਂਜੀ
ਬਾਕੀ ਸੂਟ ਦੇਖੋ ਟਰੈਂਡ ਤਾਂ ਖਤਮ ਈ ਨੀ ਹੁੰਦਾ ਨਵੇਂ ਤੋਂ ਨਵਾਂ ਚੱਲੀ ਜਾਂਦਾ ਚਲੋ ਜੇ ਟਰੈਂਡ ਲੰਘ ਵੀ ਗਿਆ ਤਾਂ ਆਪਾਂ ਉਹ ਸੂਟ ਨੂੰ ਘਰੇ ਪਾ ਲੈਂਦੇ ਹਾਂ ਫਿਰ ਬਾਅਦ ਵਿੱਚ
ਹਾਂਜੀ-ਹਾਂਜੀ ਇਹ ਤਾਂ ਹੈ ਹਾਂਜੀ ਤੇ ਸੂਟਾਂ ਨੂੰ ਦੇਖੋ ਬੰਦਾ ਹਰ ਕਿਤੇ ਪਾ ਕੇ ਜਾ ਸਕਦਾ ਹਨਾ ਜੇ ਮਤਲਬ ਕਿਤੇ ਦੁੱਖ ਦੇ ਵਿੱਚ ਵਿੱਚ ਜਾ ਰਿਹਾ ਚਾਹੇ ਸੁੱਖ ਦੇ ਵਿੱਚ ਜਾ ਰਿਹਾ ਵਿਆਹ ਸ਼ਾਦੀ ਦੇ ਮੌਕੇ ਤੇ ਵੀ ਪਾ ਸਕਦਾ।
ਚੀਜ ਆ ਕੇ ਆਪਾਂ ਕਿਤੇ ਵੀ ਪਾ ਕੇ ਜਾ ਸਕਦੇ ਆ ਹੁਣ ਉਹੀ ਆ ਵੀ ਜੇਨਸ ਲਗਾ ਲੋ ਓ ਜਿਵੇਂ ਹੁਣ ਕਿਤੇ ਮਰਗਤ ਹੋ ਗਈ ਜਾਂ ਆਪਾਂ ਉੱਥੇ ਫੇਰ ਵੀ ਪਾਉਣ ਤੋਂ ਉਹੋ ਕਰਦੇ ਆ
ਹਾਂਜੀ- ਹਾਂਜੀ ਉੱਥੇ
ਕਿ ਨਹੀਂ ਚੰਗਾ ਲੱਗਦਾ ਜਿਵੇਂ ਜੀਨ ਟੋਪ ਤਾਂ ਹੁਣ ਦੇਖੋ। ਆਪਾਂ ਮੇਲੇ ਮੂਲਿਆਂ ਤੇ ਜਾਂ ਜਿਵੇਂ ਕੋਈ ਉ ਸਿੰਪਲ ਫੰਕਸ਼ਨ ਆ ਤਾਂ ਪਾ ਸਕਦੇ ਆ
ਬਿਲਕੁਲ ਸੂਟ ਆਪਾਂ ਨੂੰ ਵੈਸੇ ਵੀ ਮਤਲਬ ਮੌਕੇ ਦੇ ਅਕੋਰਡਿੰਗ ਮਿਲ ਜਾਂਦੇ ਨੇ ਨਾ ਵੀ ਆਪਾਂ ਨੇ ਕਿਹੋ ਜਿਹੇ ਮੌਕੇ ਕਿਤੇ ਜਾਣਾ ਉਸ ਅਕੋਰਡਿੰਗ ਆਪਾਂ ਮਤਲਬ ਸੂਟ ਖਰੀਦ ਸਕਦੇ ਹਾਂ ਉਸ ਅਕੋਡਿੰਗ ਆਪਾਂ ਨੂੰ ਡਿਜ਼ਾਇਨ ਕਰਵਾ ਸਕਦੇ ਹਾਂ ਰੰਗ ਉਸ ਤਰ੍ਹਾਂ ਦਾ ਲੈ ਸਕਦੇ ਹਾਂ।
ਹਾਂਜੀ- ਹਾਂਜੀ ਇਹੀ ਹੁੰਦਾ ਦੇਖੋ।
ਹਾਂਜੀ- ਹਾਂਜੀ।
ਹਾਜੀ- ਹਾਂਜੀ ਸੂਟਾਂ ਦੇ ਹੁਣ ਲਗਾ ਲਓ, ਅੱਜ- ਕੱਲ੍ਹ ਦੇਖੋ ਕਿੰਨੇ ਡਿਜ਼ਾਇਨ ਚੱਲ ਗਏ ਗਲੇ ਦੇ ਹੀ ਲੱਗੇ ਲਗਾ ਲਓ ਤੁਸੀਂ ਦੇਖੋ ਆਪਾਂ ਗਲਾ ਬਣਵਾਉਣੇ ਆ ਪਹਿਲਾਂ ਕੀ ਸੀ ਗੋਲ ਗਲਾ ਹੀ ਚੱਲਦਾ ਸੀ ਫਿਰ ਦੇਖੋ। ਹੋ ਇੱਕ ਬੀ ਸ਼ੇਪ ਦਾ ਆ ਗਿਆ। ਠੀਕ ਆ ਫਿਰ ਉਸ ਤੋਂ ਬਾਅਦ ਆਪਣੇ ਆਪ ਹੀ ਡਿਜ਼ਾਇਨ ਬਣਾਉਣ ਲੱਗੇ ਵੱਖਰੇ- ਵੱਖਰੇ ਗਲੇ ਦੇ ਵਿੱਚ
ਬਿਲਕੁਲ, ਹੁਣ ਮਤਲਬ ਦੇਖੋ ਹਨਾ, ਆਪਾਂ ਇੱਕ ਇੱਕ, ਬੰ ਇੱਕ ਲੇਡੀ ਦੇ ਦੇਖਦਿਆਂ ਉਹੀ ਡਿਜ਼ਾਇਨ ਪਾਉਣਾ ਦੇਖੋ ਫਿਰ ਅੱਗੇ-ਅੱਗੇ ਉਹੀ ਚੱਲੀ ਜਾਂਦਾ। ਹੁਣ ਦੇਖੋ, ਜਿੱਦਾਂ ਮੰਨ ਲਉ, ਹੁਣ ਫਰਸ਼ੀ ਸਲਵਾਰ ਚੱਲੀ ਸੀ ਹਨਾ ਸਟਰੇਟ ਸਲਵਾਰ ਚੱਲੀ ਸੀ। ਤੇ ਇੱਕ ਸੂਟ ਲਗਾ ਲੋ ਹਨਾ, ਫੈਂਡੀ ਸਿਲਕ ਦਾ ਦੇਖੋ ਲੋਕਾਂ ਨੇ ਉਹੀ ਟਰੈਂਡ ਨੂੰ ਫੋਲੋ ਕੀਤਾ।
ਹੁਣ ਦੇਖੋ ਫੈਂਡੀ ਸਿਲਕ ਦਾ ਹੀ ਲਗਾ ਲੋ, ਅਸੀਂ ਵੀ ਘਰੇ ਸੀ ਦੋ ਤਿੰਨ ਜਣਿਆਂ ਸੀਂ, ਚਾਰਾ ਨਹੀਂ ਖਰੀਦਿਆ ਸੀ ਸਾਰਿਆਂ ਨੇ ਦੇਖ ਲੋ ਵੀ ਉਹੀ ਆ ਵੀ ਰਿਵਾਜ਼ ਦੀ ਗੱਲ ਹੁੰਦੀ ਆ ਬੱਸ ਜਿਹੜਾ ਫੈਸ਼ਨ ਚੱਲ ਜੇ ਉਹੀ ਮਸ਼ਹੂਰ ਹੋ ਜਾਂਦਾ ਫੇਰ ਆਪਾਂ ਉਹੀ ਖਰੀਦਣ ਦੀ ਕੋਸ਼ਿਸ਼ ਕਰਦੇ ਆ
ਪੈਂਡੀ ਸਿਲਕ ਦਾ ਕੱਪੜਾ ਦੇਖੋ ਕਿੰਨਾ ਵੀਕਿਆ ਜਿਹੜੇ ਕਪ ਕੱਪੜੇ ਦਾ ਕੰਮ ਕਰ ਰਹੇ ਨੇ ਉਹਨਾਂ ਨੂੰ ਕਿੰਨਾ ਜ਼ਿਆਦਾ ਫਾਇਦਾ ਹੋਇਆ ਉਸ 'ਚ'
ਦੇਖ ਲੋ ਫੈਂਡੀ ਸਿਲਕ ਇੱਕ ਅਜਿਹਾ ਕੱਪੜਾ ਸੀਗਾ ਜੋ ਬਿਲਕੁਲ ਵੀ ਵਧੀਆ ਨਹੀਂ ਸੀਗਾ ਪਰ ਕੀ ਸੀ ਉਹ ਟਰੈਂਡ ਦੇ ਵਿੱਚ ਵਿੱਚ ਆ ਗਿਆ। ਉਸ ਕਰਕੇ ਬੱਸ ਉਹ ਫੇਮਸ ਹੋ ਹੋ ਗਿਆ।
ਨਾਲੇ ਦੇਖੋ, ਸਸਤਾ ਵੀ ਕਿੰਨਾ ਸੀਗਾ ਉਹ ਕੱਪੜਾ, ਮਤਲਬ ਹਰ ਕੋਈ ਖ਼ਰੀਦ ਸਕਦਾ। ਸੀਗਾ ਉਹਨੂੰ ਹਨਾ, ਕੋਈ ਇਹ ਨੀ ਸੀਗਾ ਬਿਲਕੁਲ-ਬਿਲਕੁਲ ਕੋਈ ਇਹ ਨਹੀਂ ਸੀਗਾ ਕਿ ਜ਼ਿਆਦਾ ਮਹਿੰਗਾ ਸੀ ਕੋਈ ਨਹੀਂ ਖਰੀਦ ਸਕਦਾ ਹਰ ਇੱਕ ਟਰੈਂਡ ਨੂੰ ਫੋਲੋ ਕਰ ਸਕਦਾ ਸੀਗਾ।
ਹਾਂਜੀ-ਹਾਂਜੀ ਹੁਣ ਗਲੇ ਦੀ ਉਹ ਤੁਹਾਨੂੰ ਦੱਸਿਆ ਵੀ ਦੇਖੋ, ਪਹਿਲਾਂ ਇਹ ਗਲੇ ਚੱਲ ਰਹੇ ਸੀ ਹੁਣ ਦੇਖੋ ਚੋਰਸ ਗਲੇ ਦਾ ਕਿੰਨਾ ਟਰੈਂਡ ਆ ਗਿਆ ਸੀ।
ਹਾਂਜੀ-ਹਾਂਜੀ ਬਿਲਕੁਲ ਦੇਖੋ ਟੇਲਰਾਂ ਨੂੰ ਵੀ ਕਿੰਨਾ ਫਾਇਦਾ ਹੋ ਗਿਆ, ਜਿਹੜੇ ਕੰਮ ਕਰ ਰਹੇ ਨੇ ਜੇ ਉਹ ਇੱਕ-ਇੱਕ ਮਾਸਤੇ ਕਸਟਮਰ ਦਾ ਬਣਾ
ਦੇਖੋ ਅੱਜ-ਕੱਲ੍ਹ ਤਾਂ ਸੋਸ਼ਲ ਮੀਡੀਆ ਰਾਹੀਂ ਉਹ ਕਿਸੇ ਇੱਕ ਡਿਜ਼ਾਇਨ ਨੂੰ ਪਾ ਦਿੰਦੇ ਫੋਨ ਤੇ
ਬਿਲਕੁਲ-ਬਿਲਕੁਲ
ਬੱਸ ਪਸੰਦ ਆਉਣ ਲੱਗ ਜਾਂਦਾ ਤਾਂ ਅਗਲਾ ਉਹੋ ਜਿਹਾ ਸੇਮ ਡਿਜ਼ਾਇਨ ਬਣਵਾਦਾ ਜਾਂ ਫਿਰ ਤਾਂ ਕਈਆਂ ਨੂੰ ਜਿਹਨਾਂ ਦਾ ਦੇਖੋ ਕੱਪੜਾ ਵੀ ਪਾਇਆ ਹੁੰਦਾ ਖੁਦ ਸਟੀਚ ਕਰਦਿਆਂ ਨੂੰ ਉਹਨਾਂ ਨੂੰ ਜ਼ਿਆਦਾ ਫਾਇਦਾ ਹੁੰਦਾ।
ਮਤਲਬ ਦੇਖੋ ਆਪਾਂ ਇੱਕ ਦੂਜੇ ਨੂੰ ਦੇਖ ਕੇ ਹੀ ਆਪਾਂ ਨੂੰ ਡਿਜ਼ਾਇਨਾਂ ਦਾ ਪਤਾ ਲੱਗਦਾ ਕੋਈ ਹਨਾ ਰੀਲ ਲੋੜ ਕਰਦਾ ਹਨਾ, ਦੇਖੋ ਉੰਝ ਤਾਂ ਆਪਣੇ ਦਿਮਾਗ ਦੇ ਵਿੱਚ ਵੀ ਨਹੀਂ ਆਂਦਾ।
ਨਾ ਚੱਲਿਆ ਸੀਗਾ, ਇੱਕ ਸੀਗਾ ਪੇਂਟਿੰਗ ਵਾਲੇ ਸੂਟ ਚੱਲ ਪਏ ਸੀਗੇ ਹੁਣ
ਹਾਂਜੀ-ਹਾਂਜੀ।
' ' ਇਸ ਕਰਕੇ, ਹੁਣ ਜਿਵੇਂ ਪੇਂਟਿੰਗ ਕਰ ਦਿੰਦੇ ਸੀਗੇ ਦੇਖੋ। ਹਾਂਜੀ।
ਕਲੈਕਸ਼ਨ ਵੀ ਬਹੁਤ ਜਿਆਦਾ ਹੁੰਦੀ ਆ ਨਾ ਸੂਟ ਟਾ ਵਿੱਚ ਬਹੁਤ ਜ਼ਿਆਦਾ ਵਰਾਇਟੀ ਹੁੰਦੀ ਆ, ਹੁਣ ਦੇਖੋ ਜੀਨ ਟੋਪ ਦੇ ਵਿੱਚ ਬਹੁਤ ਘੱਟ ਹੁੰਦੀ ਆ।
ਕਿਹਾ ਸੀ ਗਾ ਲਗਾ ਲੋ, ਵੀ ਅਲੱਗ ਅਲੱਗ ਜਿਵੇਂ ਹੁਣ ਲੋਕ ਪਾਏ ਬਲੈਕ ਨਾਲ ਵਾਈਟ ਕਰਾਉਣ ਲੱਗੀ ਸੀ ਜਾਂ ਵਿੱਚ ਚਿਕਨ ਦਾ ਕੱਪੜਾ ਆ ਗਿਆ ਸੀਗਾ
ਬਿਲਕੁਲ ਜੀ, ਬਿਲਕੁਲ ਇਹ ਤਾਂ ਗੱਲ ਸਹੀ ਆ ਜੀ।
ਵੀ ਇਹੀ ਆ, ਵੀ ਦੇਖੋ ਜੋ ਟਰੈਂਡ ਆ ਗਿਆ, ਉਹੀ ਚੱਲਦਾ ਰਹਿੰਦਾ। ਦੇਖੋ ਸਿਲਾਈ ਦਾ ਤਾਂ ਜੀ ਨਾ। ਹੋਰ ਸਿਲਾਈ ਦਾ ਹੁਨਰ ਆ, ਹੁਣ ਮੇਰੀ ਭੈਣਾਂ ਕੋਲ ਦੇਖੋ ਹੁਨਰ ਆ ਵੀ ਉਹਨਾਂ ਦਾ ਵਧੀਆ ਕੰਮ ਚੱਲ ਗਿਆ ਦੇਖੋ। ਉਹ ਵੀ ਬਾਹਰ ਬੜੇ ਭੇਜਦੇ ਆ ਨੇ, ਸਟਿੰਚ ਕਰਕੇ ਕਿਉਂਕਿ ਅੱਗੇ ਤੋਂ ਅੱਗੇ ਪਤਾ ਲੱਗ ਜਾਂਦਾ ਫੇਰ
ਹਾਂਜੀ-ਹਾਂਜੀ ਤੇ ਨਾਲੇ ਇੱਕ ਦੇਖੋ ਇੱਕ ਤਾਂ ਬੰਦਾ ਹਾਂਜੀ, ਇੱਕ ਤਾਂ ਬੰਦਾ ਦੇਖੋ ਕਮਾਣ ਲੱਗ ਜਾਂਦਾ ਇਹਦੇ ਨਾਲ ਤੇ ਦੂਜਾ ਦੇਖੋ ਜਦੋਂ ਬੰਦਾ ਸੂਟ ਵਗੈਰਾ ਬਣਾਦਾ ਹਨਾ, ਉਹ ਸੋਸ਼ਲ ਮੀਡੀਆ ਤੇ ਪਾਦਾ ਤੇ ਦੂਜਾ ਸਾਧਨ ਉਹ ਮਿਲ ਜਾਂਦਾ ਉਹਨੂੰ।
ਦੇਖੋ, ਹੁਣ ਜੇ ਮੰਨ ਲਓ ਇੱਕ ਸੂਟ ਲਾਉਣ ਨਾਲ ਆ ਗਿਆ ਦਿਨ ਚ ਦੇਖੋ ਆਏ ਉਹਨਾਂ ਕੋਲ ਰਹਿੰਦੇ ਹੀ ਨੇ। ਮੰਨ ਲਓ ਉਹ ਦੋ ਸੂ ਵਾਧੂ ਸੀਨ ਦਿੰਦੇ ਨੇ ਵੈਸੇ ਤਾਂ ਉਹਨਾਂ ਦੇ ਬੈਠਣ ਦੀ ਗੱਲ ਆ। ਮੰਨ ਲਓ ਚਲੋ ਆਪਾਂ ਉਹ ਹਿਸਾਬ ਲਗਾਏ ਆ ਜੇ ਇੱਕ ਸੂਟ ਵੀ ਕੱਢਤਾ ਦੇਖੋ ਲਾਉਣ ਦਾ ਅੱਜ-ਕੱਲ੍ਹ ਤੁਹਾਨੂੰ ਪਤਾ ਪੰਜ ਸੌ ਰੁਪਇਆ ਲੈਂਦਾ ਅਗਲਾ। ਕੱਪੜੇ ਦੇ ਹਿਸਾਬ ਨਾਲ ਲੈਂਦਾ ਅਗਲਾ ਪੈਸੇ। ਦੋ ਸੂਟ ਕੱਢ ਤੇ ਆਰਾਮ ਨਾਲ ਹਜ਼ਾਰ ਰੁਪਇਆ ਹੋ ਜਾਂਦਾ। ਚਲੋ ਜੇ ਖਰਚਾ ਤਿੰਨ ਸੌ ਰੁਪਇਆ ਖਰਚਾ ਲਗਾਲੋ ਜੇ ਕਿਸੇ ਤੋਂ ਸਲਵਾਰ ਵੀ ਬਣਾਈ ਲਗਾ ਲੋ ਉਹਨਾਂ ਨੇ ਰੀਲ, ਬੁਕਰਮ ਵੀ ਲਗਾਈ। ਸਤ ਸੌ ਵਚ ਗਿਆ ਦੇਖੋ ਉਹਨਾਂ ਨੂੰ।
ਹਾਂਜੀ, ਇਹ ਤਾਂ ਗੱਲ ਸਹੀ ਏ ਤੁਹਾਡੀ।
ਇਹ ਹੋ ਜਾਂਦਾ ਵੀ ਸੁੂਟਾ ਚ ਏ ਵੀ ਬਹੁਤ ਫਾਇਦਾ ਵੀ ਬਹੁਤ ਆ ਇਹ ਚੀਜ਼ ਦਾ।
ਬਹੁਤ ਫਾਇਦਾ, ਬਹੁਤ ਫਾਇਦਾ ਤੇ ਕਦੇ ਨਾ ਰੁਕਣ ਵਾਲਾ ਕੰਮ ਏ ਹਨਾ ਵੀ ਚੱਲਦਾ ਹੀ ਰਹਿੰਦਾ ਸੂਟ।
ਹਾਂਜੀ ਹਾਂ। ਕਿਉਕਿ ਦੇਖੋ ਆਪਾਂ ਮੌਸਮ ਦੇ ਹਿਸਾਬ ਨਾਲ ਸਮਾ ਲੈਣੇ ਹਾਂ ਕੱਪੜੇ ਕੱਪੜੇ ਗਰਮੀ ਦੇ ਅਲੱਗ ਸਰਦੀ ਦੇ ਅਲੱਗ।
ਵਿਆਹ-ਸ਼ਾਦੀਆਂ ਦੇ ਅਲੱਗ ਹੋ ਗਏ ਹਨਾ।
ਠੀਕ ਏ। ਧੰਨਵਾਦ ਆਪਾਂ ਦੁਬਾਰਾ ਕਨੈਕਟ ਕਰਾਂਗੇ, ਓਕੇ ਜੀ।